ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ
ਸਤਿ ਸ਼੍ਰੀ ਅਕਾਲ ਭਣਜੀ ਕੀ ਹਾਲ ਚਾਲ ਠੂਕ ਹੋ ਜੀ
ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਹੋਰ ਘਰੇ ਠੀਕ ਨੇ ਸਾਰੇ
ਸਭ ਵਧੀਆ ਸਭ ਵਧੀਆ ਤੁਹਾਡੀ ਸਿਹਤਾ ਠੀਕ ਹੈ ਨੇ
ਹਾਂਜੀ ਹਾਂਜੀ ਸਭ ਵਧੀਆ ਜੀ ਹੋਰ ਮਾਤਾ ਜੀ ਠੀਕ ਨੇ ਪਿੱਛੇ ਮਾਤਾ ਜੀ ਢਿੱਲੇ ਸਨ
ਹਾਂਜੀ ਹਾਂਜੀ ਵਧੀਆ ਅੱਗੇ ਨਾਲ ਤਾਂ ਫਰਕ ਹੈਗਾ ਦਵਾਈਆਂ ਚੱਲਦੀਆਂ ਪੀਆਂ ਨੇ ਡਾਕਟਰ ਕਹਿੰਦੇ ਤੁਸੀਂ ਸੈਰ ਸੂੂਰ ਕਰੋ ਹਾਂਜੀ ਹਾਂਜੀ ਉਹਦੇ ਨਾਲ ਕਾਫ਼ੀ ਫ਼ਰਕ ਪਏਗਾ ਹਾਲੇ ਹਮ ਫਜ਼ਿਉਥੈਰੇਪੀ ਚੱਲਦੀ ਵੀ ਉਹਨਾਂ ਦੀ ਹਾਂਜੀ ਹਾਂਜੀ
ਅੱਛਾ ਅੱਛਾ ਉੱਥੇ ਦਾ ਮੌਸਂਮ ਕੀ ਹੋਇਆ ਪਿਆ ਕੁੱਛ ਸਾਡੇ ਤਾਂ ਇੱਥੇ ਬਹੁਤ ਬਰਸਾਤ ਆ ਰਹੀ ਹੈ ਸਵੇਰ ਦੀ ਪਹਿਲੇ ਤਾਂ ਕੜਾਕੇ ਦੀ ਧੁੱਪ ਨਿਕਲੀ ਵੀ ਸੀ ਹੁਣ ਇਨੀ ਸੋਹਣੀ ਬਰਸਾਤ ਠੰਡਾ ਮੌਸਂਮ ਹੋਇਆ ਤੁਹਾਡੇ ਉੱਧਰ ਕਿਂਵੇ ਮੌਸਂਮ
ਇੱਥੇ ਬਰਸਾਤ ਤਾਂ ਨਹੀਂ ਪਰ ਮੌਸਂਮ ਹੈ ਬੱਦਲ ਹੋਇਆ ਪਰ ਮੀਂਹ ਆ ਨੀ ਰਿਹਾ ਪਰ ਮੀਂਹ ਆਉਣਾ ਚਾਹੀਦਾ ਜਿੰਨੀ ਕੁ ਗਰਮਾਇਸ਼ ਹੋਏ ਪਈ ਹੈ ਨਾ ਤਾਂ ਸਾਈਡਿੰਗ ਸਹੀ ਰਹੇਗੀ
ਸ਼ੁਕਰ ਕਰੋ ਮੀਂਹ ਆਏਗਾ ਜੀ ਸਾਡੇ ਤੇ ਤੇ ਮੀਂਹ ਆਇਆ ਸ਼ੁਕਰ ਕਰਿਆ ਆਪਾਂ ਮੈਂ ਕਿਤੇ ਸ਼ੁਕਰ ਮਣਾਇਆ ਇੰਨੀ ਗੁੰਮ ਮੱਚਿਆ ਪਿਆ ਸੀ ਮੀਂਹ ਆਉਂਦਾ ਗੁੰਮ ਹੋ ਜਾਂਦਾ ਨਾ ਬਰਸਾਤ ਫਿਰ ਧੁੱਪ ਨਿਕਲ ਆਂਦੀ ਹੈ
ਅੱਛਾ
ਹਾਂਜੀ ਹਾਂਜੀ ਉਹ ਗੁੰਮ ਜਾ ਮੱਚ ਜਾਂਦਾ ਹੈ ਜੀ ਹਾਂਜੀ ਉਹ ਵੀਰ ਜੀ ਤੁਹਾਡੇ ਕੋਲ ਪੁੱਛਣਾ ਸੀ ਸੋਸ਼ਲ ਮੀਡੀਆ ਬਾਰੇ ਕੁੱਛ ਦੱਸੋਗੇ ਤੁਸੀਂ
ਹਾਂਜੀ ਦੱਸੋ ਪੁੱਛੋ ਕੀ
ਹਾਂਜੀ ਜਿਵੇਂ ਇੰਸਟਾਗ੍ਰਾਮ ਹੋ ਗਿਆ ਬਈ ਸੋਸ਼ਲ ਮੀਡੀਆ ਚਲਾਉਣ ਲਈ ਵੀ ਚੰਗਾ ਵੀ ਹੈ ਤੇ ਮਾੜਾ ਵੀ ਹੈ ਕੁੱਛ ਦੱਸੋ ਉਹਦੇ ਬਾਰੇ
ਦੇਖੋ ਜੀ ਸੋਸ਼ਲ ਮੀਡੀਆ ਦੇ ਬਾਰੇ ' ਗੱਲ ਕਰੀਏ ਨਾ
ਹਾਂਜੀ ਹਾਂਜੀ
ਤੁਹਾਨੂੰ ਉਹਨਾਂ ਦੇ ਇੱਕ ਸੋਸ਼ਲ ਮੀਡੀਆ ਤੋਂ ਰੋਜ਼ਗਾਰ ਬਹੁੱਤ ਮਿਲਿਆ
ਹਾਂਜੀ ਹਾਂਜੀ
ਕਰੋਨਾ ਤੋਂ ਬਾਅਦ ਜਿਨ੍ਹਾਂ ਨੇ ਸੋਸ਼ਲ ਮੀਡੀਆ ਆਪਣੇ ਸਬੰਧਿਤ ਦੁਕਾਨ ਦੇ ਕੱਪੜੇ ਵੀਡੀਓ ਪਾਉਣੀ, ਸ਼ੁਰੂ ਕਰਤੀ ਪ੍ਰੋਡਕਟ ਪਾਉਣੇ ਸ਼ੁਰੂ ਕਰਤੇ ਤੇ ਉਹ ਉਹਨਾਂ ਦੇ ਨਾ। ਕਾਫੀ ਉਹਨਾਂ ਨੂੰ ਫ਼ਰਕ ਪਿਆ ਜੀ, ਉਹਨਾਂ ਦੇ ਕੰਮ ਨਹੀਂ ਚੱਲਦੇ ਸੀ ਨਾ ਹੁਣ ਭੈਣ ਜੀ ਉਹਨਾਂ ਦੇ ਵੀ ਕੰਮ ਚੱਲਣੇ ਸ਼ੁਰੂ ਹੋ ਗਏ ਨੇ,
ਹਾਂਜੀ, ਹਾਂਜੀ ਉਹ ਤਾਂ ਹੈ ਜੀ।
ਪਹਿਲਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਪੈਸੇ ਥੋੜ੍ਹੀ ਆਉਂ, ਸੀ ਗੇ ਹੁਣ ਤੇ ਤੁਹਾਡੇ ਕੇ ਵਧਣਗੇ ਮਿਲੀਅਨ ਵ, ਤੁਹਾਨੂੰ ਪੈਸੇ ਵੀ ਮਿਲਣਗੇ। ਹਾਂਜੀ ਹੁਣ ਪੈਸੇ ਆਣੇ ਸ਼ੁਰੂ ਹੋ ਗਏ ਨੇ, ਹਾਂਜ, ਹਾਂਜੀ ਹੁਣ ਪੈਸੇ ਆਉਂਦੇ ਤਾਂ ਹੀ ਤਾਂ ਸਾਰੀ ਦੁਨੀਆ ਸੋਸ਼ਲ ਮੀਡੀਆ ਦੇ ਚੱਕਰ ਲੱਗੇ ਹੀ ਹੈ। ਵੀਡੀਓ ਪਾਈ ਜਾਂਦੀ ਹੈ, ਕੰਮਲੀ ਹੋਈ ਪਈ।
ਹਾਂਜੀ-ਹਾਂਜੀ ਦੇਖਿਆ ਜੀ, ਸਾਡੇ ਨਿਆਣੇ ਆਪ ਲੱਗੇ ਹੁੰਦੇ ਜੀ।
ਹੁਣ ਤੁਸੀਂ ਦੇਖੋਗੇ, ਕਈ ਇਨੇ ਕਹਿਣਾ ਨੀ ਚਾਹੀਦਾ ਅੱਛੇ-ਅੱਛੇ ਸਿਆਣੇ-ਸਿਆਣੇ ਘਰ ਦੇ ਬੰਦੇ ਪੜ੍ਹੇ ਲਿਖੇ ਕਰਦੇ ਵਧੀਆ, ਦੇ ਕਰਦੇ ਤੁਸੀਂ ਦੇਖੋ ਸੋਸ਼ ਸੋਲ ਮੀਆ ਵੀਡਿਓ ਬਣਾ ਕੇ ਪੁੱਠ ਸਿੱਧੀ ਵੀਡੀਓ ਬਾਈ ਹੁੰਦੀ ਨੇ ਇਹਨਾਂ ਦੀ। ਪੀ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ।
ਗੰਦ ਵੀ ਬਹੁਤ ਪਾਇਆ ਹੁੰਦਾ ਸੀ, ਲੋਕਾਂ ਨੇ ਪੁੱਛੋ ਹੀ ਨਾ ਕਿੰਨਾ ਗੰਦ ਪਾਇਆ ਨਾ ਹੈ। ਕੁੜੀਆਂ ਨੂੰ ਅੱਜ-ਕੱਲ ਵੇਖ ਲੋੋ। ਕੁੜੀਆਂ ਕੀ ਵਿਆਹੀ ਵੀ ਗੰਦ ਪਾਇਆ ਹੁੰਦਾ ਇੰਸਟਾਗ੍ਰਾਮ ਤੇ ਤਾਂ। ਆਹ ਨੱਕੜੀਆਂ ਫਿਰਦੀਆਂ ਨੇ ਜੀ, ਕੁਛ ਇੱਕ ਵਿਕੀਏ ਇੱਕ ਲਾਈ ਕੇ ਪਿੱਛੇ ਵਕਤ ਪਾਇਆ ਹੁੰਦਾ ਇਹਨਾਂ ਨੇ।
ਬ ਪ ਗੱਲ ਲਾਈਕ ਨੀ ਹੈਗਾ ਨਾ, ਉਹ ਪੇਹੇ ਆਉਣੇ ਨੇ ਕੁੜੀਆਂ ਨੇ ਸੀਂ ਮੁੰਡੇ ਫਟਾ ਫਟ ਓਨੂੰ ਲਾਈਕ ਕਰ ਦੇ ਨੇ। ਕਮੈਂਟ ਕਰਦੇ ਨੇ, ਕੁੜੀਆਂ ਨੇ ਕੱਪੜੇ ਪਾ ਕੇਦੀ ਫੋਟੋਆਂ ਪਾ ਦੇਣੀਆਂ ਜੀ।
ਪਰ ਗੱਲਤ ਆ ਨਾ ਵੇਖੋ ਜੀ ਅੱਜ, ਕਦੇ ਸਾਡੇ ਜਵਾਕ ਜੋ ਨੇ ਗਲਤ ਅਸਰ ਹੀ ਪੈ ਰਿਹਾ, ਜਵਾਕਾਂ ਤੇ ਹੁਣ ਵੇਖੋ ਜੀ ਘਰੇ ਬਹਿ ਕੇ ਜਵਾਕ। ਸਾਹਮਣੇ ਬਜ਼ੁਰਗਾਂ ਸਾਹਮਣੇ ਆਪਾਂ ਫੋਨ ਨੀ ਚਲਾ ਸਕਦੇ ਜੀ। ਇੰਨਾ ਕੁ ਗੰਦ ਆ ਗਿਆ ਵਿੱਚ ਹੁਣ ਤਾਂ,
ਭਾਂਜੀ ਮੇਰੀ ਮੜ ਗੱਲ ਸੁਣੋ ਦੱਸੀ ਸੀ ਪਹਿਲੀ ਗੱਲ ਤੇ ਅਗਲੇ ਦੇ ਮਾਂ ਪਿਓ ਨੂੰ ਡੱਕਣਾ ਚਾਹੀਦਾ ਨਾ ਬੱਚਿਆਂ ਨੂੰ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਨਹੀਂ ਆਪ ਦੀ ਗੱਲ। ਕਰਦੇ ਹਾਂ ਅਸੀਂ ਆਪ ਦੀ ਗੱਲ ਕਰਦੇ ਹਾਂ ਵੀ ਆਪਾਂ ਜਵਾਕਾਂ ਦੇ ਸਾਹਮਣੇ ਫੋਨ ਨੀ ਚਲਾ ਸਕਦੇ ਜੀ। ਲੈ ਹੋਣਾ ਗੰਦ ਹੈਗਾ।
ਤੁਹਾਨੂੰ ਉਹੀ ਤੇ ਗੱਲ ਕਹਿ ਰਿਹਾ ਵਾਂ, ਅੱਜ-ਕੱਲ੍ਹ ਦੇ ਜਿਹੜੇ ਮਾਂ ਪਿਓ ਹੈਗੇ ਨੇ ਨਾ। ਜਿਹੜੇ ਬੱਚੇ ਜਦੋਂ ਵੀਡੀਓ ਬਨਾਉਦੇ ਉਹਦੇ ਵਿੱਚ
ਹਾਂਜੀ, ਹਾਂਜੀ, ਹੈਲੋ,
ਚਪੇੜਾ ਮਾਰਨ ਰਹੇ ਤੁਸੀਂ ਵੀਡੀਓ ਬਉਣੀ।
ਹਾਂਜੀ, ਹਾਂਜੀ, ਹਾਂਜੀ।
ਮੈ ਵੀ ਬਣਾ ਲੈਣਗੇ ਕਿ ਨਹੀਂ।
ਬਿਲਕੁਲ ਨੀ ਜੀ, ਬਿਲਕੁਲ ਨੀ, ਹਾਂਜੀ-ਹਾਂਜੀ।
ਮਾਂ ਪਿਉ ਨੇ ਕੁਛ ਕਿਹਾ। ਸਾਡੇ ਕੀ ਨਹੀਂ
ਹਾਂਜੀ, ਹਾਂਜੀ ਉਹ ਤੇ ਹੈ ਹੀ ਹੈ ਜੀ। ਹਾਂਜੀ, ਹਾਂਜੀ ਬਲਕਿ ਮਾਂ। ਪਿਓ ਤੇ ਅੱਜ ਕੱਲ ਦੇ ਸਾਥ ਦਿੰਦੇ ਨੇ ਜੀ, ਆਵੇਂ ਜੇ ਵੀਡੀਓ ਪਾਓ ਆਹ ਪਾਓ ਉਹ ਕਰੋ। ਨਾਲ ਰਲ ਜਾਂਦੇ ਨੇ ਅੱਜ ਕੱਲ੍ਹ ਤਾਂ ਜੀ।
ਬਿਲਕੁਲ-ਬਿਲਕੁਲ ਪਰ ਇਹ ਸਮਝਦੇ ਨੀ ਨਾ,। ਦੁਨੀਆਂ ਬਸ ਪੈਸੇ ਦੇ ਮਗਰ ਭੱਜੀ ਜਾਂਦੀ ਭੱਜੀ ਜਾਂਦੀ।
ਸਹੀ ਗੱਲ ਹੈ, ਜੀ ਪਰ ਮਾੜਾ ਬਹੁਤ ਹੈ ਜੀ ਆ ਕੰਮ ਤੋਂ ਵਧੀਆ ਆਪਾਂ ਤਾਂ ਆਪਣੇ ਜਵਾਕ ਨੂੰ ਬਚਾ ਕੇ ਰੱਖਿਆ ਜੀ, ਇਹ ਫੋਨ ਘੱਟ ਹੀ ਦਈ ਦਾ। ਉਹ ਹੁਣ ਅੱਜ ਕੱਲ੍ਹ ਗੇਮਾਂ ਜੋ ਚੱਲੀਆਂ ਹੋਈਆਂ। ਵੱਖਤ ਪਿਆ ਹੋਇਆ, ਫਰੀ ਫਾਇਰ ਜੋ ਚੀਜ਼ ਚੱਲੀ ਹੋਈ ਹੈ।
ਪਤਾ ਗੱਲ ਇੱਕ ਸੋਸ਼ਲ ਮੀਡੀਆ ਦੀ ਚੀਜ਼ ਸੀ ਨਾ ਉਹ ਸੀਗੀ ਲੋਕ ਕ ਨੂੰ ਜੇ ਅਗਰ ਕੰਮ ਤੋਂ ਥੱਕੇ ਟੁੱਟੇ ਆਏ ਨੇ ਦਸ ਕੁ ਮਿੰਟ ਦੇਖ ਲੈ ਤੁਹਾਡਾ ਹਾਦਸਾ ਕਿੱਡਾ ਹੋ ਜਾਵੇ ਤਾਂ ਕਰਕੇ ਸੀਗਾ ਜਾਂ ਕੋਈ ਕਿੱਥੇ ਕੀ ਹੋਇਆ ਉਹ ਚੀਜ਼ ਦੀ ਖ਼ਬਰ ਮਿਲ ਜਾਵੇ ਠੀਕ ਹੈ ਜੀ। ਸੋ ਸੋਸ਼ਲ ਮੀਡੀਆ ਤੋਂ ਤਇਆ ਸੀਗਾ ਕਿੱਥੇ ਕੋਈ ਘਟਨਾ ਵਰਤੀਏ ਉਹ ਉਹ ਤੁਹਾਨੂੰ ਪਤਾ ਲੱਗ ਜਾਏਗੀ ਉੱਥੇ ਫਲਾਣੀ ਜਗ੍ਹ ਤੇ ਆ ਚੀਜ਼ ਹੋਈ ਹੈ।
ਹਾਂਜੀ, ਹਾਂਜੀ। ਪਰ ਅੱਜ, ਕੱਲ੍ਹ ਨਾ ਅ ਉਹਦਾ ਗਲਤ ਇਸਤੇਮਾਲ ਕਰਦੇ ਨੇ ਨਾ ਜੀ ਦੇਖੋ ਸੋਸ਼ਲ ਮੀਡੀਆ ਦਾ ਕਿੰਨਾ ਗ਼ਲਤ ਕੁਛ ਇਸਤੇਮਾਲ ਹੋ ਰਿਹਾ ਅੱਜ ਕੱਲ੍ਹ ਵੇਖੋ ਕੀ ਜੀ ਸਨੈਪਚੈਟ ਚੱਲ ਪਈਆਂ ਨੇ ਜੀ। ਜਦੋਂ ਦੇਖੋ ਜੀ ਚਟਾ ਕਹਿੰਦੇ ਆ ਆਪ ਹੀ ਡਿਲੀਟ ਹੋ ਜਾਂਦੀ ਹੈ ਇੱਕ ਵਾਰੀ ਕਰੋ ਆਪ ਹੀ ਡਿਲੀਟ ਹੋ ਜਾਂਦੀ ਹੈ ਜੀ। ਫਿਰ ਆਹ ਤੇ ਗ਼ਲਤ ਇਸਤੇਮਾਲ ਹੋ ਰਿਹਾ ਨਾ ਜੀ।
ਹਮ, ਹਮ
ਅਸਲ ਨਿਆਣੇ ਗਲਤ ਗ਼ਲਤ ਰਸਤੇ ਚ ਪੈ ਰਹੇ ਨੇ ਅਸੀਂ ਪਿੱਛੇ ਤਾਂ ਪੈ ਰਹੇ ਨੇ ਜੀ।
ਪਰ ਕਰਨਾ ਨੀ ਚਾਹੀਦਾ ਜੀ ਹਾਲੇ। ਹੁਣ ਫੇਸਬੁੱਕ ਹੈਗਾ ਵਾ ਫੇਸਬੁੱਕ ਕਾਦੇ ਲਈ ਬਣਿਆ ਸੀਗਾ।
ਹਾਂਜੀ।
ਐਸੇ ਵੇ ਮੰਨਿਆ ਸੀਗੇ ਤੁਹਾਨੂੰ ਖ਼ਬਰ ਹੈ ਪਤਾ ਲੱਗ ਜਾਏ।
ਹਾਂਜੀ, ਹਾਂਜੀ ਹੁਣ ਦੇਖੋ ਜੀ। ਇਹ ਵੀ ਫਾਇਦਾ ਸੀ ਸਾਨੂੰ ਕਿ ਚਲੋ ਐ ਫੇਸਬੁੱਕ ਬਣ ਗਿਆ, ਇੰਸਟਾਗ੍ਰਾਮ ਬਣ ਗਿਆ, ਜਿਵੇਂ ਸਾਡੇ ਦੂਰ ਵਿਦੇਸ਼ ਭੈਣ ਭਰਾ ਆਪਣੇ ਰਹਿੰਦੇ ਨੇ, ਚਲੋ ਬੰਦਾ ਵੀਡੀਓ ਕਾਲ ਕਰ ਲੈਂਦਾ ਜੀ। ਠੀਕ ਹੈ ਜੀ ਹੁਣ ਅੱਜ ਕੱਲ੍ਹ ਵੀਡੀਓ ਕਾਲ ਦਾ ਵੀ ਅੱਜ ਕੱਲ ਗਲਤ। ਇਸਤੇਮਾਲ ਕਰਦੇ ਨੇ ਦੇਖਲੋ ਜੀ ਬੁਰੇ ਹਾਲ ਹੋਏ ਪਏ ਨੇ ਕਿ ਕੀ ਕੀ ਵੀਡੀਓ ਬਣਾ ਲੈਂਦੇ ਨੇ ਅੱਜ ਕੋਲ ਉਹੀ ਪੁਸ਼ਟ ਪਾ ਦਿੰਦੇ ਨੇ ਜੀ।
ਹੁਣ ਤੁਸੀਂ ਇੱਕ ਚੀਜ਼ ਸਮਝੋ ਇਹ ਤੇ ਚਲੋ ਤੁਹਾਡੀ ਗੱਲ ਸਹੀ ਗੱਲ ਹੈਗੀ। ਹੁਣ ਆਪਾਂ। ਕੱਲ ਦੇ ਨਿਆਣਿਆਂ ਦੇ ਕੀ ਕਰੀਏ ਸੋਸ਼ਲ ਮੀਡੀਆ ਤੋਂ ਬਿਨਾ ਉਹਨਾਂ ਦੀ ਜ਼ਿੰਦਗੀ ਲੈਦਾ ਰੋ ਜਾਊਗੀ। ਉਹ ਕਿਤੇ ਘੁੰਮਣ ਜਾਂਦੇ ਨੇ ਪਰਿਵਾਰ ਨਾਲ ਉਹ ਨਾਲੇ ਸਨੈਪਚੈਟ ਤੇ ਸਨੈਪ ਪਾ ਦਿੰਦੇ ਜੀ। ਅਸੀਂ ਆਖਾਧਾ ਉਹਦੀ ਸਨੈਪ ਪਾਤੀ ਜੀ ਕਦੀ ਕਿਥੇ ਗਏ ਉਹਦੀ ਸਨੈਪ ਪਾ ਤੀ ਉਸ ਤੋਂ ਬਾਅਦ ਘਰੋਂ ਪਿੱਛੇ ਤੁਸੀਂ ਹੈਗੇ ਨੀਗੇ ਪਿੱਛੇ ਤੁਹਾਡੇ ਘਰ ਚੋਰੀ ਹੋਣੀ ਹੈ ਕੀ ਹੋਣਾ ਵਾ।
ਹਾਂ। ਆਹ ਵੀ ਗੱਲ ਸਹੀ ਹੈ। ਜੀ ਤੁਹਾਡੀ ਸੀ ਹੈ। ਹਾਂਜੀ ਹਾਂਜੀ ਬਿਲਕੁਲ ਸਹੀ ਹੈ ਹਾਂਜੀ। ਬੜ ਸੁਣਦੇ ਵੀ ਨੀ ਨਾ ਅੱਜ, ਕੱਲ੍ਹ ਦੇ ਨਿਆਣੇ ਦੱਸੋ ਜੀ ਉਹ ਸਾਡੇ ਸਮੈਤ ਵੇਖ ਲੋ ਸਾਡਾ ਦਸ ਅਗਰ ਅ ਇੱਕ ਦਿਨ ਨੀ ਲਾ ਲਓ ਤੁਸੀਂ ਇੱਕ ਦਿਨ ਫੋਨ ਦਾ ਆਪਾਂ ਰਿਚਾਰਜ ਨਾ ਕਰੀਏ ਆਪਣਾ ਆਪ ਦਾ ਜੀਅ ਨੀ ਲੱਗਦਾ।
ਸ ਆਪ ਦੀ ਜੀ ਦੀ ਗੱਲ ਕਰਦੇ ਹੋ ਤੁਸੀ ਇੱਕ ਚੀਜ਼ ਆਹ ਦੇਖੋ। ਅੱਜ ਕੱਲ੍ਹ ਦੀ ਮਾਵਾ ਕਰਦੀਆਂ ਨੇ ਨਿੱਕੇ ਨਿੱਕੇ ਬੱਚੇ ਹੈਗੇ ਨੇ ਉਹਨਾਂ ਨੂੰ ਫੋਨ ਫੜਾ ਦਿੰਦੀਆਂ ਨੇ
ਹਾਂਜੀ, ਹਾਂਜੀ।
ਉਹ ਸੋਸ਼ਲ ਮੀਡੀਆ ' ਸਕਰੋਲਿੰਗ ਕਰੀ ਜਾਣਗੇ ਜੀ।
ਹਾਂਜੀ, ਹਾਂਜੀ।
ਉਹਨਾਂ ਨੇ ਪਤਾ ਗੱਲ ਇਹ ਕਹਿੰਦੇ ਨਿਆਣੇ ਬੱਚੇ ਤੇ ਰੋਟੀ ਖਾ ਲਿੰਦੇ ਫੋਨ ਦੇ ਕੇ ਅ ਗਲਤ ਗੱਲ ਹੈਗੀ। ਉਹਨਾਂ ਨੂੰ ਹਾਲੇ ਚਾਰ ਸਾਲ ਦੀ ਉਮਰ ਪੰਜ ਸਾਲ ਦੀ ਉਮਰ ਨਿਆਣੇਿਆਂ ਵੀ ਪਤਾ ਤੁਹਾਨੂੰ ਫੋਨ ਫੜਾ ਤਾ ਤੁਸੀ
ਹਾਂਜੀ, ਹਾਂਜੀ। ਬਸ ਜੀ ਦੇਖੋ ਮਾਵਾਂ ਵੀ ਅਗਲੀਆਂ ਸੱਚੀਆਂ ਨੇ ਦੇਖੋ ਜੀ ਅਗਲੀਆਂ ਨੇ ਕੰਮ ਕਰਨਾ ਹੁੰਦਾ ਘਰੇ ਦਾ ਕੰਮ ਹੁਣ ਪਹਿਲੇ ਵਰਗਾ ਤਾਂ ਜ਼ਮਾਨਾ ਰਿਹਾ ਨਹੀਂੀ ਜੀ। ਕਿ ਦਾਦੀਆਂ ਨਾਨੀਆਂ ਯ ਦਾਦੇ ਸਾਂਭ ਕੇ ਬਹਿ ਜਾਂਦੀ ਚਾਚੀ ਤਾਈਆਂ ਬੈਠੀਆਂ ਹੋਈਆਂ ਨੇ ਸਾਹਭਣ ਗੀਆਂ। ਅਗਲੇ ਅੱਜ ਕੱਲ੍ਹ ਆਪਣੀ ਜ਼ਿੰਦਗੀ ਸਾਰਿਆਂ ਦੀ ਵਿਅਸਤ ਹੈ ਜੀ ਆਪਣੇ ਆਪਣੇ ਚ ਅਗਲੇ ਬੀਜੀ ਹੈਗੇ ਨੇ ਜੀ। ਠੀਕ ਆ ਜੀ ਇਹਦੇ ਕਰਕੇ ਮਾਵਾਂ ਵੀ ਕੀ ਕਰਨ ਘਰ ਦਾ ਕੰਮ ਕਰਨਾ ਹੁੰਦਾ ਹੈ। ਅਗਲੀਆਂ ਫੋਨ ਤੇ ਲਾ ਕੇ ਨਿਆਣਿਆਂ ਨੂੰ ਉਹ ਲਾ ਦਿੰਦੀਆਂ ਨੇ ਕਾਰਟੂਨ ਜਿਹਾ ਵੇਖਦੇ ਰਹਿੰਦੇ ਨੇ ਜੀ।
ਨਹੀਂ ਫੋਨ ਤੇ ਨਾ ਲਾਓ ਨਾ ਤੁਸੀਂ ਵੀ ਟੀ ਵੀ ਤੇ ਲਾ ਦੋ।
ਬਸ ਜੀ ਹੁਣ ਸੋਚਦੇ ਨੇ ਕਿੱਥੇ ਟੀ ਵੀ ਲਾਵਾਂਗੇ ਚੱਲ ਬੱਚਾ ਨਿਆਣਾ।
ਹੁਣ ਤੁਸੀਂ ਘਰੇ ਚਾਰ ਜੀ ਹੈਗੇ ਹੋ ਅੱਜ ਕੱਲ੍ਹ ਤੇ ਚਾਰ ਜੀ ਹੈਗੇ ਨੇ ਤੇ ਚਾਰਾ ਜੀ ਨੇ ਰਾਤੀ ਰੋਟੀ ਖਾ ਕੇ ਨਾ ਆਪਣੇ ਮਲਬ ਫੋਨ ਤੇ ਲੈ ਜਾਂਣਾ ਜੀ ਸੋਸ਼ਲ ਮੀਡੀਆ ਦੇਖਣਾ
ਹਾਂਜੀ ਹਾਂਜੀ ਉਹ ਤੇ ਹੈ ਹੀ ਸਾਡੇ ਘਰ ਖੁਦ ਹੀ ਇਹੀ ਹਾਲ ਹੈ ਜੀ ਉਹ ਨਿਆਣਾ ਆਪਣੇ ਫੋਨਾਂ ਚ ਜੀ ਵੱਡੇ ਆਪਣੇ ਫੋਨਾਂ ਚ ਜੀ
ਕਿਸੇ ਨਾਲ ਗੱਲ ਨਹੀਂ ਕਰਨੀ ਕੁਛ ਨਹੀਂ ਕਰਨਾ
ਹਾਂਜੀ ਹਾਂਜੀ ਪਰ ਇੱਕ ਤੜਾ ਤਾਂ ਸਾਡ ਮੇਰੀ ਨਜ਼ਰ ਚ ਦੇਖਿਆ ਜਾਏ ਤੇ ਮੇਰੇ ਵਾਸਤੇ ਤੇ ਕਹਾਂ ਤੇ ਆਪਾਂ ਮਾੜ ਆ ਹੀ ਹੈ ਜੀ ਸੋਸ਼ਲ ਮੀਡੀਆ ਤਰਫੋਂ ਤਾਂ
ਅੱ
ਕੀ ਗੰਦ ਬਲਾ ਉੱਤੇ ਆ ਜਾਂਦੇ ਨੇ ਜੀ ਨਾ ਵੇਖਣ ਵਾਲੇ ਵੀ ਫੋਨ ਚ ਆਉਂਦੇ ਰਹਿੰਦੇ ਨੇ ਜੀ ਦੱਸੋ
ਸਾਰਿਆਂ ਨੂੰ ਵੱਡੀ ਗੱਲ ਜ਼ਰੂਰ ਤੋਂ ਜ਼ਿਆਦਾ ਹਰਕ ਚੀਜ਼ ਜਾ ਰਹੇਗੀ ਹੈ ਠੀਕ ਹੈ ਨਾ ਜੀ ਹਾਂ ਇਸ ਕਰਕੇ ਇਹ ਚੀਜ਼ ਤੋਂ ਪਰਹੇਜ਼ ਰੱਖੋ ਜਿੰਨਾ ਰੱਖ ਸਕਦੇ ਹੋ ਤੁਸੀਂ
ਹਾਂਜੀ ਉਹ ਤੇ ਹੈ ਜੀ
ਚਲਾਓ ਥੋੜਾ ਮਹੁਤਾ ਹੁਣ ਜਿਹੜੀ ਫਿਲਮ ਆਈ ਸੀ ਦਲਜੀਤ ਦੀ ਉਹ ਕਿਤੇ ਆਈ ਸੀ ਸੋਸ਼ਲ ਮੀਡੀਆ
ਦੇਖੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਤਾਂ ਡਾਊਨਲੋਡ ਕਰਕੇ ਰੱਖੀ ਹੋਈ ਹੈ ਜੀ ਮੇਰੇ ਮੇਰੇ ਵੀਰੇ ਨੇ ਭੇਜੀ ਸੀ ਨਾ ਮੈਨੂੰ ਤੇ ਮੈਂ ਉਹਦਾ ਲਿੰਕ ਜਾ ਭੇਜਿਆ ਸੀ ਉਹ ਮੈਂ ਨਾ ਡਾਊਨਲੋਡ ਕਰਕੇ ਰੱਖ ਲਈਏ ਆਪਣੇ ਫੋਨ ਚ ਹੀ ਜੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ
ਗੱਲ ਤਾਂ ਉਹੀ ਤੁਹਾਨੂੰ ਕਹਿ ਰਿਹਾ ਵਾਂ ਵੀ ਸੋਸ਼ਲ ਮੀਡੀਆ ਤੇ ਆਈ ਸੀਗੀ
ਹਾਂਜੀ ਹਾਂਜੀ
ਸੋਸ਼ਲ ਮੀਡੀਆ ਕਿਤੇ ਕਿਤੇ ਸਹੀ ਹੈ ਆਪਾਂ ਗੱਲ ਤਾਂ ਮਾਲਕਣਾ ਤੇ ਗਲਤ
ਹਾਂਜੀ ਤੇ ਦੇਖ ਲਓ ਨਾ ਸੈਂਟਰਲ ਨੂੰ ਆਹ ਵੀ ਮਨਜੂਰ ਨਹੀਂ ਸੀ ਓ ਟੀ ਟੀ ਤੋਂ ਵੀ ਹਟਾਤਾ ਉਹਨਾਂ ਨੇ ਖੋਝ ਕਿੰਨਾ ਮਾੜਾ ਕਰਿਆ ਇਹ ਵੀ ਕਿ ਸਾਡੇ ਸਿੱਖ ਕੌਮ ਨੂੰ ਜਾਗਰੂਕ ਨਾ ਹੋ ਜਾਣ ਕਿੱਧਰੇ ਕਿ ਪਤਾ ਨਾ ਲੱਗ
ਸਰਕਾਰ ਛੱਡੋ ਸਾਡੇ ਆਪਦੀ ਪੰਜਾਬ ਦੀ ਸਰਕਾਰ ਨਹੀਂ ਮੰਣਦੀ ਫਿਲਮ ਲਾਣ ਨੂੰ ਉਹਨਾਂ ਦੀ ਸ ਸੱਚਾਈ ਸਾਹਮਣੇ ਆਏਗੀ ਨਾ
ਹਾਂਜੀ ਉਹ ਤੇ ਹੈ ਹੀ ਏ ਜੀ ਪਰ ਦੇਖ ਲਓ ਜੀ ਆਪਣੀ ਪੱਦਾਂ ਉੱਚੀ ਲਿਆਣ ਵਾਸਤੇ ਜੀ ਤੁਸੀਂ ਆਪਣੀ ਸਿੱਖ ਕੌਮ ਨੂੰ ਘਟਾਈ ਜਾਂਦੇ ਹੋ ਕੀ ਫਾਇਦਾ ਜੀ ਤੁਹਾਡੇ ਐਸੇ ਕੰਮ ਦਾ ਐਵੇਂ ਜੀ ਤੁਸੀਂ ਪੁਜੀਸ਼ਨ ਲੈ ਕੇ ਕੀ ਕਰਲੋਗੇ ਜੀ
ਜਦੋਂ ਉਹ ਫਿਲਮ ਰਿਲੀਜ਼ ਕਰਨੀ ਸੀ ਉਦੋਂ ਸੋਸ਼ਲ ਮੀਡੀਆ ਤੇ ਦਲਜੀਤ ਨੇ ਇਹ ਥੋੜ੍ਹੀ ਕਿਹਾ ਸੀਗਾ ਉਹ ਦਲਜੀਤ ਨੇ ਆ ਕਿਹਾ ਸੀਗਾ ਤੁਹਾਨੂੰ ਛੇ ਵਜੇ ਖੁਸ਼ਖ਼ਬਰੀ ਹੀ ਮਿਲੇਗੀ ਕੋਈ ਚੀਜ਼ ਦੀ ਉਨੇ ਇਕ ਥੋੜੀ ਕਿਹਾ ਸੀ ਮੈਂ ਫਿਲਮ ਰਿਲੀਜ਼ ਕਰਨ ਲਗਾ ਵਾਂ। ਉਹ ਵੀ ਉਹਨੇ ਸੋਸ਼ਲ ਮੀਡੀਆ ਤੇ ਦੱਸਿਆ ਸੀਗਾ ਕ ਨਾ ਜੇਕਰ ਪਹਿਲਾਂ ਮੈਂ ਦੱਸ ਦਿੰਦਾ ਨਾ ਉਹਨਾਂ ਨੂੰ ਫਿਲਮ ਵੀ ਨਹੀਂ ਲੱਗਣ ਦੇਣੀ ਸੀਗੀ।
ਅੱਛਾ ਜੀ।
ਹਾਂ।
ਹਾਂਜੀ ਕਾਫੀ ਮਤਲਬ ਤਿੰਨ ਨੀ ਲੱਗੀ ਰਹੀ ਏ ਬੱਸ
ਇੱਕ ਦਿਨ-ਇੱਕ ਦਿਨ-ਇੱਕ ਦਿਨ ਲੱਗੀ ਰਹੀ ਏ।
ਅੱਛਾ ਇੱਕ ਦਿਨ ਲੱਗੀ ਰਹੀ ਏ ਜੀ।
ਹਾਂਜੀ ਸ਼ਨੀਵਾਰ ਲੱਗੀ ਏ ਤੇ ਐਤਵਾਰ ਹਟਾਤੀ ਜੀ ਇਹਨਾਂ ਨੇ
ਅੱਛਾ ਜੀ।
ਜੀ-ਜੀ।
ਹਾਂਜੀ। ਬੜਾ ਬੁਰਾ ਹਾਲ ਨਾਲ ਵੇਖੋ ਦਲਜੀਤ ਪਿੱਛੇ ਉਹ ਵੀ ਤੇ ਕਹਿੰਦਾ ਸੀ ਸੋਸ਼ਲ ਮੀਡੀਆ ਚ ਪਤਾ ਨੀ ਕਿ ਮੈਂ ਆਪਣਾ ਸਰੀਰ ਸਮਰਪਿਤ ਕਰਦਾ ਪਤਾ ਨੀ ਕੀ ਜਾ ਕਹੀ ਜਾਂਦਾ ਸੀ।
ਉਹ ਕਹਿੰਦਾ ਜੀ ਮੈਂ ਜ਼ਿੰਦਗੀ ਸਾਰਾ ਕੁਛ ਕਰ ਲਿਆਵਾਂ ਹੁਣ ਤੁਹਾਨੂੰ ਜ਼ਿੰਦਗੀ ਨਾਲ ਪਿਆਰ ਨਹੀਂ ਹੈਗਾ।
ਹਾਂਜੀ-ਹਾਂਜੀ।
ਇਹ ਤਾਂ ਦੇਖੋ ਜੀ, ਹੁਣ ਸਾਰੀ ਗੱਲਾਂ ਸੋਸ਼ਲ ਮੀਡੀਆ ਤੇ ਹਲੇ ਕਰ ਵੀ ਨੀ ਪਾਂਦੇ। ਕਿਉਂਕਿ, ਹਰ ਚੀਜ਼ ਦਾ ਇੰਨਾ ਰੌਲਾ ਹੁੰਂਦਾ ਵਾ। ਇੱਥੇ ਸੈਂਟਰ ਸਰਕਾਰ ਨੇ ਕਿੰਨਾ ਧੱਕਾ ਕੀ ਤਾ ਹੋਏਗਾ ਜਦੋ ਇਨੂੰ ਬੁਲਾਇਆ ਸੀ, ਇੱਕ ਜਨਵਰੀ ਨੂੰ-
ਅੱਛਾ ਜੀ। ਬੁਲਾਇਆ ਸੀ, ਇਹਨਾਂ ਨੂੰ-
ਇੱਕ ਜਨਵਰੀ ਮਿਲ ਕੇ ਆਇਆ ਸੀਗਾ ਮੋਦੀ ਨੂੰ ਮੈਂ ਇਹ ਉਹ ਸਾਰਾ ਕੁਛ ਸੋਸ਼ਲ ਮੀਡੀਆ ਤੇ ਅਗਲਾ ਥੋੜ੍ਹੀ ਦੱਸੇਗਾ।
ਹਾਂਜੀ-ਹਾਂਜੀ ਉਹ ਤੇ ਹੈ ਹੀ ਹੈ ਜੀ। ਅੱਛਾ, ਤਾਂਹੀ ਅਗਲਾ ਆਖਦਾ ਸੀ। ਨਾ ਕਿ ਹਾਂ ਬਈ ਮੈਂ ਆਪਣਾ ਸਰੀਰ ਤਿਆਗ ਦੇਣਾ ਜੀ।
ਜੀ-ਜੀ-ਜੀ।
ਚਲੋ ਵੀਰ ਜੀ, ਕੋਈ ਆ ਗਿਆ। ਤੁਹਾਨੂੰ ਫਿਰ ਫੋਨ ਲਾਂਦੀ ਆਂ ਠੀਕ ਹੈ, ਵੀਰ ਜੀ।
ਠੀਕ ਹੈ-ਠੀਕ ਹੈ, ਓਕੇ ਜੀ। ਸਤਿ ਸ਼੍ਰੀ ਅਕਾਲ ਜੀ।
ਹੂੰ।